ਹੋ।
ਸਤਿ ਸ੍ਰੀ ਅਕਾਲ ਜੀ।
ਹਾਂ ਸਤਿ ਸ੍ਰੀ ਅਕਾਲ ਜੀ ਹੋਰ ਸੁਣਾਓ ਜੀ ਕੀ ਹਾਲ ਹੈ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਵਧੀਆ ਜੀ ਵਧੀਆ ਤੁਸੀਂ ਸੁਣਾਓ? ਆ ਰਈ ਐ ਥੋਨੂੰ ਆਵਾਜ਼।
ਹਾਂਜੀ ਹੁਣ ਆਈ ਐ। ਆਵਾਜ਼ ਥੋੜੀ ਜੀ
ਅੱਛਾ ਜੀ ਹੋਰ ਕਿੱਦਾਂ ਸਾਰੇ ਠੀਕ ਨੇ।
ਹਾਂਜੀ ਸਾਰੇ ਠੀਕ ਨੇ ਤੁਸੀਂ ਸੁਣਾਓ ਕੀ ਬਣਾਇਆ ਅੱਜ।
ਅੱਜ ਬਣਾਇਆ‌ ਕੜੀ-ਚੌਲ। ਨਾਲੇ ਗੋਭੀ ਦੀ ਸਬਜ਼ੀ ਰੋਟੀ। ਆਾ ਚੀਜ਼ਾਂ ਬਣਾਈਏ ਤੁਸੀਂ ਕੀ ਬਣਾਇਆ।
ਮੈਂ ਤਾਂ ਜੀ ਦਾਲ ਬਣਾਈ ਸੀਗੀ ਸਵੇਰੇ ਸੋਰੀ। ਕੱਲ ਬਣਾਈ ਸੀਗੀ ਉਹੀ ਦਾਲ ਚੱਲ ਰਹੀ ਹੈ ਮੂੰਗੀ ਦੀ ਦਾਲ।
ਅੱਛ। ਕਿੱਦਾਂ ਬਣਾਈ ਉਹ ਦਾਲ ਕੀ ਤੜਕਾ ਲਾਇਆ ਸੀ।
ਦਾਲ ਦੇ ਵਿੱਚ ਹੀ ਮੈਂ ਲਸਣ ਪਾਇਆ ਸੀ ਅਦਰਕ ਪਾਇਆ ਸੀ। ਪਿਆਜ਼ ਪਾਇਆ ਸੀ। ਟਮਾਟਰ ਪਾਇਆ ਸੀ ਜੀਰਾ ਪਾਇਆ ਸੀ।
ਅੱਛਾ ਜੀ।
ਹਾਂਜੀ ਹੋਰ ਸੁਣਾਓ ਤੁਹਾਡੀਆਂ ਹੋਬੀਜ਼ ਕੀ ਕੀ ਨੇ।
ਮੇਰੀ ਹੋਬੀਜ਼ ਤਾਂ। ਕੁਕਿੰਗ ਇਟੀਗ।
ਹਾਂਜੀ।
ਕੁਕਿੰਗ ਕੁਕਿੰਗ ਈਟਿੰਗ ਮਤਲਬ ਖਾਣਾ। ਬਣਾਉਣਾ ਏਦਾਂ ਆਹ ਮੇਰੀ ਹੋਬੀਜ਼ ਹੈ। ਹਾਂਜੀ।
ਤੇ ਖਾਣ ਵਿੱਚ ਕੀ ਕੁਝ ਬਣਾ ਦਦੇ ਤੁਸੀਂ?
ਖਾਣ ਚ ਜੋ ਮਰਜ਼ੀ ਦੱਸੋ ਉਹ ਬਣਾ ਲਿੰਦੇ ਹਾਂ।
ਅੱਛਾ ਜੀ
ਹਾਂਜੀ
ਮੋਮੋਸ ਬਣਾਣੇ ਆਉਂਦੇ ਆ ਤੁਹਾਨੂੰ।
ਹਾਂਜੀ ਆਉਂਦੇ ਆਾਂ ਪਰ ਕਦੇ ਟਰਾਈ ਨਹੀਂ ਕੀਤਾ ਜਦੋਂ ਮੇਰੇ ਹਸਬੈਂਡ ਆਜੂਗੀ ਉਸ ਟਮ ਕਰਾਂਗੇ ਸੀ।
ਅੱਛਾ ਤੇ ਮਸ਼ਰੂਮ ਚਿੱਲੀ ਆਉਂਦੀ ਹੈ ਤੁੈਾਨੂੰ ਬਣਾਉਣੀ। ਮੈਨੂੰ ਤਾਂ ਮਸ਼ਰੂਮ ਚਿੱਲੀ ਬਹੁਤ ਵਧੀਆ ਲੱਗਦੀ ਹੈ ਜੀ।
ਅੱਛਾ ਜੀ ਤ ਬਣਾ ਲੈ। ਕੀਤਾ ਬਣਾਉਣਾ ਕਰਨਾ।
ਹਾਂਜੀ।
ਤੁਹਾਨੂੰ ਜਦੋਂ ਬਣਾਉਣਾ ਰਹੇਗਾ ਮੈਨੂੰ ਦੱਸ ਦਿਓ ਬਣਾ ਲਿਆ ਕਰੋ।
ਓਕੇ ਜੀ ਠੀਕ। ਠੀਕ ਹੈ ਜੀ ਤੁਸੀਂ ਨਿਊਜ਼ ਦੇਖਦੇ ਹੁੰਦੇ ਹੋ।
ਨਿਊਜ਼ ਤਾਂ ਮੋਬਾਇਲ ਚ ਜਦੋਂ ਫੇਸਬੁੱਕ ਤੇ ਰੀਲਸ ਆਉਂਦੀ ਹੈ। ਉਹਦੇ ਵਿੱਚ ਹੀ ਦੇਖੀ ਜਾਂਦੀ ਆ।
ਅੱਛਾ ਜੀ।
ਹਾਂਜੀ।
ਇੱਥੇ ਕਹਿੰਦੇ ਜਪਾਨ ਦੇ ਵਿੱਚ ਬੜਾ ਭੂਚਾਲ ਆਇਆ ਹਾਂਜੀ।
ਮਤਲਬ ਵੇਖਿਆ ਸੀ ਨਾਈਨ ਪੁਆਇੰਟ। ਇੱਕ ਨੌ ਪੁਆਇੰਟ ਇੱਕ ਦਾ ਅਰਥਕਵਿਕ ਆਇਆ ਸੀ।
ਹਾਂਜੀ ਤੇ ਇੱਥੇ। ਬੰਬੇ ਸ਼ਹਿਰ ਦੇ ਵਿੱਚ ਬੰਬਈ ਸ਼ਹਿਰ ਦੇ ਵਿੱਚ ਵੀ ਕਹਿੰਦੇ ਪਾਣੀ ਸਮੁੰਦਰ ਦੇ ਥੱਲੇ ਚਲ ਗਿਆ
ਹਾਂਜੀ ਉਹ ਦੇਖਿਆ ਮੈਂ ਮੈਰੀਨ ਡਰਾਈਵ ਹੈਗਾ ਬੋਂਬੇ ਚ ਓਥੋਂ ਬੀਚ ਹੈਗਾ ਮੈਰੀਨ ਡਰਾਾਈਵ ਗਿਆਰਾਂ ਇੱਕ ਹਜ਼ਾਰ ਫਿੱਟ ਉਹ ਪਾਣੀ ਪਿੱਛੇ ਹਟ ਗਿਆ।
ਹੋ ਹੋ ਹੋ ਅੱਛਾ ਜੀ ਤੇ ਗਲੋਬਲ ਵਾਰਮਿੰਗ ਕਰਕੇ ਹੋ ਰਿਹਾ ਲੱਗਦਾ ਮੈਨੂੰ।
ਹਾਂਜੀ ਹਾਂਜੀ ਹੁਣ ਸ਼ੁਕਰ ਸਾਡੇ ਇੱਥੇ ਤਾਂ ਇੰਨਾ ਮੀਂਹ ਪੈ ਰਿਹਾ ਹੈ ਚਾਰ ਘੰਟੇ ਤੇ ਹੋ ਗਏ ਕੰਟੀਨਿਊ ਮੀਂਹ ਪੈਿਆ ਹੁਣ ਬੋਂਬੇ ਦੀ ਮੀਂਹ ਪੈਣ ਲੱਗਿਆ। ਪਾਣੀ ਦੀ ਮਾਤਰਾ ਘੱਟ ਹੋ ਗਈ ਸੀ ਬਹੁਤ।
ਅੱਛਾ ਜੀ।
ਹਾਂਜੀ
ਠੀਕ ਹੈ ਬਾਕੀ ਤੁਸੀਂ ਕਿਹੜੀ-ਕਿਹੜੀ ਕੰਟਰੀ ਘੁੰਮ ਚੁੱਕੇ ਹੋ ਹੁਣ ਤੱਕ
ਕੰਟਰੀ ਤਾਂ ਹਾਲੇ ਤਾਂ ਘੁੰਮੇ ਨਹੀਂ ਇਕੱਲੇ ਇੰਡੀਆ ਹੀ ਘੁੰਮੇ ਅਸੀਂ ਤਾਂ
ਅੱਛਾ ਜੀ।
ਹਾਂਜੀ ਹੁਣ ਦੇਖੋ ਨਸੀਬ 'ਚ ਅੱਗੇ ਅੱਗ ਲਿਖਿਆ ਹੋਇਆ।
ਪੰਜਾਬ 'ਚ ਤੁਹਾਨੂੰ ਕਿਹੜੀ ਕਿਹੜੀ ਜਗ੍ਹਾ ਵਧੀਆ ਲੱਗਦੀ ਹੈ ਘੁੰਮਣ ਵਾਸਤੇ
ਪੰਜਾਬ ਤਾਂ ਮੈਨੂੰ ਘੁੰਮਣ ਵਾਸਤੇ ਮਤਲਬ ਜਿੰਨਾ ਕੁ ਮੈਂ ਘੁੰਮਿਆ ਕੱਲਾ ਹੇਮਕੁੰਡ ਸਾਹਿਬ ਗਈਏ ਅੰਬਰਸਰ ਬਾਕੀ ਤਾਂ ਵਗੈਰਾ ਆ ਈ ਥਾਂ ਯਾਰ ਬਾਕੀ ਕਿੱਥੇ ਨੀ ਗਈ ਮੈਂ ਹੁਣ ਜਾਣਾ ਮੇਰਾ ਹੁਣ ਆ ਗਿਆ ਡਰੀਮ ਹੈ ਜਾਣ ਦਾ ਕਿੱਥੇ ਜਾਣ ਦਾ। ਦੁਬਾਰਾ ਫਿਰ ਹੇਮਕੁੰਟ ਸਾਹਿਬ ਜਾਂਦਾ ਮੇਰਾ ਜੀਅ ਕਰ ਰਿਹਾ।
ਅੱਛਾ ਜੀ।
ਹਾਂਜੀ।
ਉਧਰ ਹੇਮਕੁੰਡ ਸਾਹਿਬ ਵਾਲੀ ਸਾਈਡ ਤਾਂ ਹੁਣ ਰੋਜ਼ ਖ਼ਬਰਾਂ ਦੇ ਵਿੱਚ ਦੇਖਦੇ ਆ ਉਧਰ
ਹੂੰ
ਲੜਾਈਆਂ ਝਗੜੇ ਬਹੁਤ ਜਿਆਦਾ ਹੋ ਗਏ ਆ।
ਹੂੰ ਉਥੇ ਜੋ ਹਿਮਾਚਲੀ ਜੋ ਪਹਾੜੀ ਵਾਲੇ ਹੁੰਦੇ ਨੇ। ਉਹ ਆ ਲੜਾਈ ਕਰਦੇ ਨੇ ਲੋਕਲ ਹਾਂਜੀ ਉਹ ਜਿੱਦਾਂ ਸਿੱਖ ਪਰ ਸਿੱਖ ਪਰਿਵਾਰ ਜਾਂਦਾ ਉਥੇ ਬਸਾਂ ਦੇ ਮਗਰ ਲੱਗ ਜਾਂਦੇ ਨੇ ਉਹ
ਮੋਦੀ ਦਾ ਮੋਦੀ ਤੁਹਾਨੂੰ ਕਿੱਦਾਂ ਦਾ ਲੱਗਦਾ ਬੰਦਾ
ਮੋਦੀ ਠੀਕ ਹੈ ਇੰਨਾ ਖ਼ਾਸ ਵੀ ਨਹੀਂ ਬੋਲ ਸਕਦੇ ਆ ਠੀਕ ਹੈ ਠੀਕ ਹੈ।
ਛ ਮੈਨੂੰ ਤਾਂ ਬਿਲਕੁਲ ਨੀ ਵਧੀਆ ਲੱਗਦਾ।
ਥੋੜਾ ਠੀਕ ਹੈ ਜਿੱਦਾਂ ਮਤਲਬ ਹੁਨੇ ਮਤਲਬ ਜਿੰਨੇ ਸੁਵਿਧਾ ਕੱਢੀ ਹੈ। ਉਹਦੇ ਨਾਲ ਤਾਂ ਠੀਕ ਹੈ ਥੋੜ੍ਹਾ ਜਿਹਾ ਬਾਕੀ ਮਹਿੰਗਾਈ ਜੋ ਹੋ ਗਈ ਅੱਜ ਕੱਲ ਇੰਡੀਆ ਵਿੱਚ ਬਹੁਤ ਜ਼ਿਆਦਾ ਮਹਿੰਗਾਈ ਕੀਤੀ ਉਹਨਾਂ ਨੇ। ਠੀਕ ਹੈ। ਵੋ ਠੀਕ ਨਹੀਂ ਹੈਗਾ। ਜਿੱਦਾਂ ਆਮ ਬੰਦਿਆਂ ਨੂੰ ਕਾਮਣਾ ਰੋਟੀ ਖਾਣਾ ਬੜਾ ਔਖਾ ਹੋ ਰਿਹਾ ਹੈ ਮਿਹਨਤ ਕਰਕੇ ਇੰਨਾ ਮਤਲਬ ਡਬਲ ਮਿਹਨਤ
ਮਹਿੰਗਾਈ ਬਹੁਤ ਜ਼ਿਆਦਾ ਮਹਿੰਗਾਈ ਬਹੁਤ ਜ਼ਿਆਦਾ ਵਧਾ ਤੇ ਉਹਨੇ ਪੂਰਾ ਇੰਡੀਆ ਦਾ ਅੱਧੇ ਤੇ ਜ਼ਿਆਦਾ ਇੰਡੀਆ ਦਾ ਇਨੇ ਵੇਚਤਾ ਹੈ। ਸਾਰਾ ਕੁਛ ਪ੍ਰਾਈਵੇਟ ਕਰਤਾ।
ਸਹੀ ਗੱਲ ਹੈ। ਇਸ ਕਰਕੇ ਪੰਜਾਬ ਦੇ ਲੋਕ ਸਾਰੇ ਇੱਥੇ ਕਾਮ ਕਰਕੇ ਕੋਈ ਖੁਸ਼ ਨਹੀਂ ਹੈ। ਨ ਨੂੰ ਤਨਖਾਹ ਵਧੀਆ ਮਿਲਦੀ ਏ। ਸਾਰੇ ਪੰਜਾਬੀ ਜੋ ਵੀ ਹੈਗੇ ਨੇ ਉਹ ਬਾਹਰ ਜਾ ਕੇ ਕੰਮ ਕਰਦੇ।
ਹਾਂਜੀ ਉਹ ਤਾਂ ਗੱਲ ਸਹੀ ਹੈ ਸਾਰੇ ਪੰਜਾਬੀ ਵੈਸੇ ਜ਼ਿਆਦਾਤਰ ਫੋਰਨ ਕੰਟਰੀਆਂ ਦੇ ਵਿੱਚ ਹੀ ਕੰਮ ਕਰਦੇ ਆ ਕਿਉਂਕਿ ਇੱਥੇ ਕੋਈ ਜੋਬ ਹੀ ਨਹੀਂ ਹੈਗੀ। ਪੰਜਾਬ ਦੇ ਵਿੱਚ ਗੁਜਰਾਤ ਦੇ ਵਿੱਚ ਚਲੇ ਜਾਓ ਗੁਜਰਾਤ, ਗੁਜਰਾਤ ਦੇ ਵਿੱਚ ਗੁਜਰਾਤ ਦੇ ਵਿੱਚ ਮੈਂ ਤਿੰਨ, ਚਾਰ ਸਾਲ ਪਹਿਲਾਂ ਗਿਆ ਸੀ। ਤੇ ਉਸ ਟਾਈਮ ਤੇ ਮੈਂ ਦੇਖਿਆ ਸੀ, ਗੁਜਰਾਤ ਦੇ ਵਿੱਚ ਹਰ ਇੱਕ ਕਿਲੋਮੀਟਰ ਬਾਅਦ ਇੱਕ ਫੈਕਟਰੀ ਹੈ। ਹਰ ਇੱਕ ਕਿਲੋਮੀਟਰ, ਬਾਦ ਇੱਕ ਕੰਪਨੀ ਹੈ।
ਅੱਛਾ, ਜੀ।
ਤੇ ਪੰਜਾਬ ਦੇ ਵਿੱਚ ਤਾਂ ਕਿਤੇ ਫੈਕਟਰੀ, ਕੋਈ ਕੰਪਨੀ ਦੇਖਣ ਨੂੰ ਮਿਲਦੀ ਨੀ।
ਉੱਥੇ ਸਾਰੇ ਖੇਤੀ ਬਾਾੜੀਆਂ ਹੁੰਂਦੀ ਹੈ ਉੱਥੇ ਤ
ਹਾਂਜੀ।
ਕੰਪਨੀ ਹੈਨੇ ਹੈ ਨਹੀ।
ਉਹ ਤਾਂ ਗੱਲ ਹੈ।
ਹੋਰ?
ਰੋਟੀ ਖਾ ਲਈ ਆ?
ਰੋਟੀ ਖਾ ਲੀ ਹੁਣ ਤੁਰ ਪਏ ਅਸੀਂ ਵਾਕਿੰਗ ਕਰਦੇ ਨੇ।
ਅੱਛਾ, ਜੀ।
ਘੂਮਦੇ ਹੈਗੇ ਨੇ ਹਾਂਜੀ।
ਵੋਕਿੰਗ ਕਰ ਰਹੇ ਹਾਂ?
ਹਾਂਜੀ।
ਤੁਸੀਂ ਕਿੰਨੇ ਘੰਟੇ ਵੋਕਿੰਗ ਕਰਦੇ ਹੋ ਇੱਕ ਦਿਨ ਚ?
ਹਾਂ। ਹੁਣ ਤਾਂ ਜਦੋਂ ਦਾ ਮੈਂ ਇੱਥੇ ਪੇਕੇ ਪਰਿਵਾਰ ਆਈ ਹਾਂ ਉਸ ਤੋਂ ਥੋੜਾ ਘੱਟ ਹੀ ਵਾਕਿੰਗ ਕਰ ਰਹੀ ਹਾਂ ਮੈਂ ਰੋਟੀ ਖਾਣ ਤੋਂ ਬਾਅਦ ਤੋ ਮੈਂ ਪੰਜਾਬ ਸੀ ਤੋ ਉਸ ਟਾਈਮ ਮੈਂ ਆਧਾ ਘੰਟਾ ਰੋਟੀ ਖਾਣ ਤੋਂ ਬਾਅਦ ਤੁਰਦੀ ਸੀ। ਹੁਣ ਤਾਂ ਜਮਾ ਵੋਕਿੰਗ ਮੇਰੀ ਖਛ ਘੱਟ ਗਈ ਮੇਰੀ।
ਅੱਛਾ, ਜੀ।
ਹਾਂਜੀ। ਹੋਰ, ਜੀ।
ਠੀਕ ਹੈ ਜੀ ਹੋਰ ਤੁਸੀਂ ਸੁਣਾਓ ਕੋਈ ਨਵੀਂ, ਤਾਜ਼ੀ ਹੋਰ ਨਵੀਂ, ਤਾਜ਼ੀ ਗੱਲਬਾਤ ਕੋਈ?
ਨਵੀਂ ਤਾਜੀ ਤਾਂ ਹਾਲੇ ਕੁਛ ਨੀ ਹੈ, ਵਧੀਆ। ਬੜਾ ਮੀਂਹ ਪੈ ਰਾ ਇੱਥੇ ਬੜਾ ਮੀਂਹ ਪੈ ਰਾ।
ਮੀਂ ਦਾ ਈ ਵਧੀਆ ਸਗੋਂ ਇੰਨੀ ਗਰਮੀ ਹੋ ਰਹੀ ਹੈ ਗਰਮੀ ਦੇ ਵਿੱਚ ਜੇ ਮੀਂਹ ਪਊਗਾ ਤਾਂ ਵਧੀਆ ਗੱਲ ਈ ਹੈ।
ਹਾਂ।
ਹੂੰ।
ਮੈਂ ਕਿਹਾ ਜੀ, ਜੇ ਗਰਮੀ ਦੇ ਵਿੱਚ ਮੀਂਹ ਪਊਗਾ ਫੇਰ ਤਾਂ ਵਧੀਆ ਗੱਲ ਈ ਐ।
ਹੂੰ, ਹਾਂਜੀ ਸਹੀ ਗੱਲ ਹੈ ਮੀਂਹ ਤਾਂ ਪੈ ਪੈਣਾ ਤਾਂ ਬਹੁਤ ਜ਼ਰੂਰੀ ਹੈ।
ਉਹੀ ਤਾਂ ਗੱਲ ਹੈ। ਹੂੰ ਨਹੀਂ ਫੇਰ ਤਾਂ। ਪੈਂਦੀ ਸੀ ਬਹੁਤ ਜ਼ਿਆਦਾ ਗਰਮ
ਹੋਰ ਜੀ, ਹੋਰ ਦੱਸਿਓ? ਹੁਣ ਤੁਸੀਂ ਕੀ ਕਰਦੇ ਹੋ?
ਬਸ ਜੀ, ਹੁਣ ਰੋਟੀ ਬਣਾਉਂਦਾ ਸੀਗਾ ਤੇ
ਅੱਛਾ।
ਰੋਟੀ ਬਣ ਗੀ ਏ ਮੇਰੀ।
ਠੀਕ।
ਤੇ ਥੋੜ੍ਹੀ ਜਿਹੀ ਮੈਂ ਸਬਜ਼ੀ ਨੂੰ ਗਰਮ ਕਰ ਲੈਣਾ ਫੇਰ ਆਪਾਂ ਅਰਾਮ ਨਾਲ ਖਾਣੀ।
ਠੀਕ ਹੈ। ਹੋਰ ਚਾਹ ਪਾਣੀ ਹੋ ਗਿਆ ਕੇ ਰੋਟੀ ਖਾ ਰਹੇ ਹੋ ਸਿੱਧਾ ਹੁਣ?
ਪਰ ਜੀ। ਚਾਹ, ਪਾਣੀ ਤਾਂ ਮੈਂ ਸਵੇਰੇ, ਸਵੇਰੇ ਹੀ ਪੀਨਾ ਹੁਨਾ। ਔਹਦੇ ਕਰਕੇ ਮੈਨੂੰ ਅੱਜ ਸ਼ਹਿਰ ਜਾਣਾ ਪਿਆ ਥੋੜ੍ਹੀ ਜੀ ਸਵੇਰੇ ਸਵੇਰੇ ਚਾਹ।
ਹਾਂਜੀ ਚਾਹ ਪਾਣੀ ਨਾਲ ਤਾਂ ਹੁੰਦੀ ਹੈ ਚਾਹ ਤਾਂ ਜ਼ਹਿਰ ਹੈ। ਔਹ ਤਾਂ ਪੀਣੀ ਵੀ ਨਹੀਂ ਚਾਹੀਦੀ ਹੈ ਔਹਦੇ ਨਾਲ ਐਸੀਡਿਟੀ ਕਰਦੀ ਹੈ।
ਹਾਂਜੀ ਔਹ ਤਾਂ ਗੱਲ ਲਗਦੀ ਹੈ ਮੈਨੂੰ ਵੀ।
ਹਮ ਚਾਹ ਨਾ ਪਿਆ ਕਰੋ। ਚਾਹ ਨਾਲ ਤੁਸੀਂ ਗ੍ਰੀਨ ਟੀ ਪੀਆ ਕਰੋ ਉਹ ਵਧੀਆ ਹੋਂਦੀ ਹੈ। ਨਾਲੇ ਬਲੈਕ ਕੌਫੀ ਤੁਸੀਂ ਪੀਲਿਆ ਕਰੋ ਕਾਲੀ ਕੌਫੀ।
ਅੱਛਾ ਜੀ।
ਹਾਂਜੀ।
ਠੀਕ ਹੈ ਜੀ ਫੇਰ ਅਸੀਂ ਹੁਣ ਗ੍ਰੀਨ ਟੀ ਪੀ ਲਿਆ ਕਰਾਂਗੇ।
ਹਾਂਜੀ। ਔਹੀ ਵਧੀਆ ਹੋਦੀ ਹੈ। ਚਾਹ ਤਾਂ ਬੜੀ ਮਾੜੀ ਹੁੰਦੀ ਹੈ ਦੁੱਧ ਵਾਲੀ ਚਾਹ ਅਗਰ ਪੀਣੀ ਹੈ ਚਾਹ ਤਾਂ ਬਲੈਕ ਟੀ ਪੀਓ ਬਲੈਕ ਵਾਲੀ ਚਾਹ ਪੀਓ ਤੁਸੀਂ ਕਾਲੀ ਚਾਹ ਬਿਨਾਂ ਦੁੱਧ ਵਾਲੀ।
ਵਧੀਆ ਵੈਸੇ ਮੈਂ ਬਲੈਕ ਕਾਫੀ ਪੀਨਾ ਹੁੰਨਾ ਜਿਆਦਾ ਤਰ।
ਵਧੀਆ ਬਲੈਕ ਕਫੀ ਤਾਂ ਬਹੁਤ ਵਧੀਆ ਹੁੰਦੀ ਹੈ ਸਿਹਤ ਵਾਸਤੇ ਤਾਂ। ਜ਼ਿਆਦਾ ਵੀ ਨਹੀਂ ਪੀਣੀ ਚਾਹੀਦੀ ਔਹ ਇੱਕ ਵਾਰੀ ਦਿਨ ਚ ਇੱਕ ਵਾਰੀ ਪੀਣੀ ਚਾਹੀਦੀ ਹੈ ਬਸ।
ਅੱਛਾ ਜੀ।
ਹਾਂਜੀ।
ਦਿਨ ਦੇ ਵਿੱਚ ਇੱਕ ਵਾਰੀ ਬੱਸ।
ਹਾਂਜੀ।
ਦਿਨ 'ਚ ਇੱਕ ਵਾਰ ਤਾਂ ਸਹੀ ਹੈ ਫੇਰ।
ਹਾਂਜੀ, ਏਹੁਣ ਤੁਹਾਨੂੰ ਐਸੀਡਿਟੀ ਹੋ ਰਹੀ ਤੁਸੀਂ ਐਜਵਾਈਨ। ਹੁੰਦੀ ਹੈ ਨਾ ਔਹਨੂੰ ਰਗੜ ਕੇ ਹੱਥ 'ਚ ਕਾਲਾ ਲੂਣ ਪਾ ਕੇ। ਉਹ ਖਾ ਲੋੋ। ਕੋਸਾ ਕੋਸਾ ਜਾਂ ਪਾਣੀ ਤੁਸੀਂ ਪੀ ਲਓ। ਔਹ ਵਧੀਆ ਹੁੰਦਾ ਹੈ।
ਅੱਛਾ ਜੀ।
ਐਸੀਡਿਟੀ ਅ ਗੈਸ ਵਾਸਤੇ।
ਠੀਕ ਹੈ ਜੀ।
ਚਲੋ ਠੀਕ ਹੈ, ਜੀ ਮੇਰੇ ਬੱਚੇ ਬੁਲਾ ਰਹੇ ਨੇ ਮੈਨੂੰ ਮੈਂ ਦੇਖਦਿਆਂ ਬਾਅਦ 'ਚ। ਕਰਦੇ ਹਾਂ ਆਪਾਂ ਗੱਲ ਠੀਕ ਹੈ। ਸਸਸ੍ਰੀ ਕਾਲ ਜੀ ਸਸਸ੍ਰੀ ਕਾਲ ਜੀ।